ਹਲੋ।
ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ।
ਹੋਰ ਕਿਵੇਂ ਓ?
ਬਾੱਸ ਠੀਕ ਆ, ਤੂਸੀ ਸੁਨਾਓ ਠੀਕ ਓ?
ਵਦੀਆ-ਵਧੀਆ, ਹਾਂਜੀ।
ਘਾਰ ਪਰਿਵਾਰ ਸਬ ਠੀਕ ਐ?
ਹਾਂਜੀ-ਹਾਂਜੀ ਸਬ ਠੀਕ, ਤੂਸੀ ਸੁਨਾਓ?
ਬਾੱਸ ਵਦੀਆ ਜੀ, ਸਬ ਠੀਕ ਐ, ਹੋਰ ਜੀ ਕੀ ਕਾਰ ਰੇ ਸੀ?
ਕੁੱਛ ਨੀ ਬਾੱਸ ਸੁਵਾ ਕੇ ਆਏ ਸੀ ਹੁਨੇ, ਮੈਂ ਕੇਆ ਥੋੜੀ ਗਾੱਲਬਾਤ ਕਾ ਕਾਰ ਲੈਨੇ ਆ।
ਅੱਛਾ-ਅੱਛਾ ਜੀ।
ਹਾਂਜੀ। ਔਫਲਾਈਨ-ਔਨਲਾਈਨ ਸ਼ੋਪਿੰਗ ਬਾਰੇ ਗਾੱਲ ਕਰਨੇ ਆਂ।
ਹਾਂਜੀ-ਹਾਂਜੀ।
ਹਾਂਜੀ, ਹੋਰ ਔਨਲਾਈਨ ਸ਼ੋਪਿੰਗ
ਜਾਦਾ ਔਨਲਾਈਨ ਕਰਦੇ ਓ, ਔਫਲਾਈਨ ਕਰਦੇ ਓ?
ਅ ਔਨਲਾਈਨ ਕ ਕਰਦੀ ਆਂ ਵਿੱਚ-ਵਿੱਚ ਮਲਬ ਕਿਸੇ ਵੇਲੇ ਮਲਬ ਅੱਛਾ ਵੀ ਨੀ ਆਂਦਾ ਸਮਾਨ। ਜਾਦਾਤਰ ਕਪੜੇ ਵਗੈਰਾ ਈ ਮੰਗਵਾਂਦੇ ਆ ਔਨਲਾਈਨ, ਕਿਸੇ ਟੈਮ ਕੱਪੜਾ ਅੱਛਾ ਆ ਜਾਂਦੈ ਕਿਸੇ ਟਾਈਮ ਨੀ ਆਂਦਾ ਸੀ, ਫੇਰ ਔਨਲਾਈਨ ਥੋੜੀ ਹੂਨ ਬਾੰਦ ਕਾਰ ਦਿੱਤੀ ਹੋਈ ਏ ਜਾਦਾ ਔਫਲਾਈਨ ਈ ਕਰਤੇ ਐਂ।
ਹਾਂ, ਐ-ਐ ਕਿ ਔਫਲਾਈਨ ਦੇ ਵਿੱਚ ਕੱਪੜਾ ਨਾ ਬੰਦਾ ਸਾਮਨੇ ਦੇਖ ਕੇ ਲੈ ਲੈਂਦੈ। ਤੇ ਔਨਲਾਈਨ ਦੇ ਵਿੱਚ ਕੱਪੜੇ ਦਾ ਫੈਬਰਿਕ ਸਮਜ ਈ ਨੀ ਲੱਗਦੈ, ਤੇ ਕਿਵੇਂ ਦਾ, ਕਿਵੇਂ ਦਾ ਨਈ ਨਿਕਲੇਗਾ ਨਾ। ਹਾਂ।
ਤੇ ਔਫਲਾਈਨ ਵੈਸੇ ਤੇ ਠੀਕ ਰੈਂਦੇ ਸੀ ਪਰ ਹੁਨ ਵਿੱਚ ਕੱਪੜਾ ਵੀ ਹਲਕਾ ਆ ਜਾਂਦੈ, ਕਿਸੇ ਟਾਈਮ ਇੱਕ ਧੋਅ ਚ ਈ ਖਰਾਬ ਹੋ ਜਾਂਦੈ। ਤੇ ਏਸ ਕਾਰਕੇ ਓ ਬਾੰਦ ਕਾਰ ਦਿੱਤੀ ਹੋਈ ਏ।
ਹਾਂ ਉਥੇ ਨਾ ਮੈਨਸ਼ਨ ਤੇ ਕੁੱਛ ਕੀਤਾ ਹੋਂਦੈ, ਜਿਵੇਂ ਕੋਟਨ ਮੰਗਵਾਣੀ ਹੋਵੇ ਅਸੀ ਕਦੇ ਕੋਟਨ ਆਂਦੀ ਸਾਡੇ ਘਾਰ, ਕੁੱਛ ਹੋਰ ਈ ਕੱਪੜਾ ਆ ਜਾਂਦਾ ਵੈ।
ਹਾਂਜੀ-ਹਾਂਜੀ ਲਿਖੇਆ ਪੂਰਾ ਹੁੰਦੈ, ਕਿ ਓ ਏ ਕੱਪੜਾ, ਓ ਕੱਪੜਾ ਏ ਹਾਂਜੀ-ਹਾਂਜੀ ਫੇਰ ਐਕਸਚੇਂਜ ਵੀ ਨੀ ਹੁੰਦੇ ਦੁਬਾਰਾ।
ਮੈਂ ਵੈਸੇ ਕੱਪੜੇ ਤੋਂ ਇਲਾਵਾ ਹੋਰ ਬਾਕੀ ਚੀਜ਼ਾਂ ਮੰਗਵਾ ਲੈਂਦੀ ਹਾਂ, ਕੱਪੜਾ ਮੈਂ ਘੱਟ ਹੀ ਮੰਗਵਾਉਂਦੀ ਹਾਂ।
ਹਾਂਜੀ।
ਕੱਪੜਾ ਹਾਂ ਕੱਪੜਾ ਫੇਰ, ਕਈ ਵਾਰੀ ਸਹੀ ਨਿਕਲਦਾ।
ਉਹੀ ਮੇਰੀ ਹੁਣ ਮੇਰੇ ਬ੍ਰਦਰ ਦੀ ਮੈਰਿਜ ਸੀ। ਚਲੋ ਪੁੱਛਦੇ ਹਾਂ, ਮਤਲਬ ਫਨ ਵੀ ਮਤਲਬ ਕਿਸ ਤਰ੍ਹਾਂ ਕਿੱਥੋਂ ਮਤਲਬ ਸ਼ਾਪਿੰਗ ਕਰਨੀ ਚਾਹੀਦੀ ਹੈ, ਜ਼ਿਆਦਾਤਰ
ਅੱਛਾ ਹਾਂ ਤੁਸੀਂ ਕੁ ਮੈਂ ਤਾਂ ਸੋ ਕਿ ਤੁਸੀਂ ਨਾ ਜਿਆਦਾ ਤਾਂ ਆਫਲਾਈਨ ਹੀ ਸ਼ੋਪਿੰਗ ਦੇਖੋਗੇ ਤੇ ਔਨਲਾਈਨ ਨਾਲੋਂ ਅਫਲਾਈਨ ਜ਼ਿਆਦਾ ਅੱਛਾ ਹੈ।
ਅੱਛਾ।
ਕੋਈ ਵੀ ਮਾਰਕੀਟ ਦੇਖਲੋ ਆਸ- ਪਾਸ ਜੋ ਵੀ ਹੈ ਤੁਹਾਡੇ ਘਰ ਦੇ ਗੋਲ ਦੇਖ ਲੋ ਬਹੁਤ ਹੀ ਜਿਹੜੇ ਫੇਮਸ ਦੁਕਾਨ ਹੋਵੇ ਨਾ ਉੱਥੋਂ ਜਾ ਕੇ ਕਰੋ ਆਪਣੀ ਸ਼ੋਪਿੰਗ
ਹਾਂਜੀ ਉਹੀ ਮੈਂ ਬੋ ਮੈਂ ਤੇ ਲਵਾਂਗੀ ਆਪਣੇ ਬਾਜ਼ਾਰ ਚ ਮਤ ਸਾਰੀ ਸ਼ੋਪਿੰਗ ਕਰਾਂਗੇ, ਮਾਰਕੀਟ ਚੋਂ ਉਹਥੇ ਮਤਲਬ ਕੱਪੜਾ ਬਿਲਕੁਲ ਮ ਹਾਂਦਾ
ਹਮ
ਹੋਰ ਸਟਿਚਿੰਗ ਵਗੈਰਾ ਵੀ ਕਰ ਲੈਂਦੇ ਹੋ।
ਨਹੀਂ -ਨਹੀਂ ਮੈਂ ਨੀ ਕਰਦੀ ਮੈਂ ਤੇ ਬਾਹਰੋਂ ਹੀ ਕਰਵਾਉਂਦੀ ਹਾਂ ਧਾਰਮਿਕ ਦੀ ਵਰਤੋਂ ਬਿਲਕੁਲ, ਤੁਸੀਂ ਕਰ ਲੈਂਦੇ ਹੋ।
ਹਾਂਜੀ ਕਰ ਲੈਂਨੀ ਆ ਫ ਜ਼ਿਆਤਰ ਮਲਬ ਕਿਸੇ ਟਾਈਮ ਨਹੀਂ ਹੁੰਦੀ ਫੇਰ ਬਜ਼ਾਰੋਂ ਕਰਵਾਨੀ ਉਹਨਾਂ ਨੇ ਵੈਸੇ ਕੱਪੜੇ ਰੱਖੇ ਹੋਏ ਨੇ ਤੇ ਕੱਲ ਮੈਂ ਉਹਨਾਂ ਕੋਲ ਗਈ ਸੀ, ਉਹਨਾਂ ਕੋਲ ਦੇਖੇ ਸੂਟ ਵਗੈਰਾ ਅੱਛੇ ਸੀ ਕੱਪੜੇ ਪਰ ਮੈਂ ਕਿਹਾ ਨਹੀਂ ਥੋੜ੍ਹਾ ਮੈਂ ਹੋਰ ਵੀ ਪੁੱਛਦੀ ਆ ਕਿੱਥੋਂ ਲੈਣੇ ਚਾਹੀਦੇ, ਮਤਲਬ ਕੋਈ ਵਧੀਆ ਜਿਹਾ ਹੈਵੇ ਥੋੜ੍ਹਾ ਤਾਂ
ਅੱਛਾ- ਅੱਛਾ ਕੋਈ ਕਦਾ ਆ। ਹਾਂ ਤੁਸੀਂ ਜਿੱਥੇ ਰਹਿ ਰਹੇ ਔ ਉੱਥੇ ਫੇਮਸ ਦੇਖ ਲਓ ਦੁਕਾਨ ਜਿੱਥੇ ਮਿਲ ਗਈ।
ਹਾਂਜੀ ਥੋੜੀ ਵਰਾਇਟੀ ਵਗੈਰਾ ਵੀ ਹੋਏ ਨਾ ਮਤਲਬ ਜਾਂ ਸ਼ੋਪਸ ਵਗੈਰਾ ਹੋਣ ਤੇ ਜ਼ਿਆਦਾ ਉੱਥੇ ਵਰਾਇਟੀ ਹੁੰਦੀ ਅਲੱਗ ਮਤਲਬ ਸੋਪ ਤੇ ਅਲਗ ਹਿਸਾਬ ਤੇ ਅਲਗ- ਅਲੱਗ ਵਰਾਇਟੀ ਮਿਲ ਜਾਂਦੀ ਐ
ਹਾਂਜੀ -ਹਾਂਜੀ ਐ ਕੁਛ ਐਪਸ ਨੇ ਉਥੌ ਅੱਛਾ ਵੀ ਕੱਪੜਾ ਮਿਲ ਜਾਂਦਾ, ਐਸੀ ਵੀ ਗੱਲ ਨੀ ਐ ਕੁਛ ਅਲੱਗ-ਅਲੱਗ ਐਪਸ ਵੀ ਹੈਗੀਆਂ ਨੇ ਉੱਥੌ ਅੱਛੇ- ਅੱਛੇ ਕੱਪੜੇ ਵੀ ਮਿਲਦੇ ਜਾਂਦੇ ਨੇ ਤੇ ਤੁਸੀਂ ਇੱਥੇ ਵੀ ਲੈ ਸਕਦੇ ਹੋ।
ਹਾਂਜੀ।
ਅੱਜ- ਕੱਲ ਤੇ ਵੈਸੇ ਵੀ ਨਾ ਕਈ-ਕਈ ਵਾਰੀ ਤੇ ਨਾ ਕਾਫ਼ੀ ਸਕੈਮਸ ਈ ਹੋ ਜਾਂਦੇ ਨੇ ਤਰ੍ਹਾਂ ਦਾ ਨਾ ਕਈ ਐਪਸ ਵਿੱਚ ਆਦਾਂ ਕਿ ਤੁਸੀਂ ਔਨਲਾਈਨ ਸ਼ੋਪਿੰਗ ਕਰਲੋ ਤੇ ਤੁਸੀਂ ਵੇਅਰ ਪੈਸੇ ਵੀ ਦੇ ਦੋ ਅਸੀਂ ਪੈਸੇ ਵੀ ਪੇ ਕਰ ਦਿੰਦੇ ਹਾਂ ਅ ਚ ਚੀਜ਼ ਸਾਡੇ ਘਰ ਆਂਦੀ ਨੀ
ਹਾਂਜੀ ਹੋ ਵੀ ਬਹੁਤ ਪ੍ਰੋਬਲਮ ਹੈ, ਉਹਦੇ ਕਰਕੇ ਵੀ ਡਰ ਲੱਗਦਾ ਹੈ, ਔਨਲਾਈਨ ਸ਼ੋਪਿੰਗ ਕਰਨ ਦਾ ਤੌ ਚੀਜ਼ ਮੰਗਵਾਉਣ ਤੋਂ ਵੀ ਡਰ ਲੱਗਦਾ।
ਹਮ ਪਰ ਇੱਕ ਗੱਲ ਇਹ ਵੀ ਹੈਗੀ ਜਿਵੇਂ ਅੱਜ -ਕੱਲ ਪੰਜ-ਪੰਜ ਦਸ ਮਿੰਟ ਦੇ ਡਿਲੀਵਰੀ ਹੋ ਜਾਂਦੀ ਹੈ, ਘਰ ਕਈ ਵਾਰੀ ਅਸੀਂ ਚੀਜ਼ਾਂ ਮੰਗਵਾਉਣੀਆਂ ਹੁੰਦੀਆ ਤਾ ਆਪਣਾ ਰਾਸ਼ਨ ਦਾ ਮੰਗਾਣ ਮ ਚੀਜ਼ਾਂ ਮੰਗਵਾਉਣੀਆਂ ਹੋਵੇ ਨਾ ਤੇ ਕੁੱਛ ਐਪਸ ਹੈਗੀਆਂ, ਜਿਵੇਂ ਪੰਦਰਾਂ ਦਸ ਮਿੰਟ ਦੇ ਵਿੱਚ ਤੁਹਾਨੂੰ ਡਿਲੀਵਰੀ ਕਰ ਦਿੰਦੇ ਘਰ ਹੀ ਬੈਠੇ -ਬੈਠੇ ਸਮਾਨ ਆ ਜਾਂਦਾ ਘਰ ਈ ਹੀ
ਭੇਜ ਦੇਣ
ਦੇਖੋਂ ਜੇ ਮੱਤਲਬ ਫਰੋਡ ਵੀ ਐਂ। ਤੇ ਮਤਲਬ ਬੰਦੇ ਨੂੰ ਸੁੱਖ ਵੀ ਐ ਤੇ, ਇਹਦਾ ਚੀਜ਼ ਦਾ ਤ
ਉਹੀਂ ਨਾ ਬੰਦਾਂ ਚੁੱਪ ਵੀ, ਹਾਂ ਇੱਕ ਵਾਰੀ ਉਹੀਂ ਫ਼ਿਰ ਉਦ ਦੋਨੋ ਪਾਸੇ ਡਰ ਲੱਗਾ ਰਹਿੰਦਾਂ, ਮੱਤਲਬ ਚੱਲ ਆ ਵੀ ਜਾਏਂਗਾ ਨਹੀਂ ਵੀ ਆਏਂਗਾ। ਤੇ ਉਹ ਡਰ ਲੱਗਾ ਰਹਿੰਦਾ ਉਹਨੂੰ। ਉਵੀ ਡਰਦੇ ਆ ਅਸੀਂ ਚੀਜ਼ ਮੰਗਵਾਉਣ ਤੋਂ ਦੁਬਾਰਾ। ਤਾਹੀ ਕਹਿੰਦੇ ਕਿ ਨਹੀਂ ਆਪੇ ਬਜ਼ਾਰ ਜਾਈਏ ਆਪ ਆਪਣੇਂ ਹੱਥਾਂ ਨਾਲ਼ ਲੈ
ਫ਼ੇਰ ਇੰਨੀ ਗਰਮੀਂ ਹੈਗੀ ਬੰਦੇ ਨੂੰ ਨਹੀ ਦਿਲ ਕਰਦਾਂ ਘਰੋਂ ਨਿਕਲਣ ਤੇ, ਬਿਲਕੁੱਲ ਐ ਕਿ ਚਲੋ ਘਰ ਬੈਠੇ- ਬੈਠੇ ਨੂੰ ਚੀਜ਼ ਆ ਜਾਏਂ। ਉਹ ਜ਼ਿਆਦਾ ਬੈਸਟ ਹੈਗਾ, ਘਰ ਬੈਠੇ -ਬੈਠੇ ਆਏਂ ਹੁਣ ਕਈ ਲੋਕ ਬਜ਼ੁਰਗ ਵੀ ਹੈਗੇ ਵੇ, ਉਹਕੋ ਨਹੀਂ ਜਾਇਆਂ ਜਾਂਦਾ ਉਹਨਾਂ ਕੋ ਬਾਹਰ। ਕਹਿੰਦੇ ਕਿ ਚਲੋਂ ਘਰ ਬੈਠੇ- ਬੈਠੇ ਆਜੇ ਚੀਜ਼, ਤੇ ਅੱਜ- ਕੱਲ ਡਿਲੀਵਰੀ ਵੀ ਫਟਾਫੱਟ ਹੋ ਜਾਂਦੀ ਐਂ।
ਹਾਂ ਠੰਡਾ ਦੇਖ਼ ਕੇ ਮੌਸਮ ਫਿਰ ਉਸ ਟੈਮ ਬਾਜ਼ਾਰ ਜਾਂਣ ਦੀ ਵਸ ਤਰਪ ਲੱਗੇ ਹੁੰਦੇ ਐ। ਕਿ ਫਟਾਫੱਟ ਬਾਜ਼ਾਰ ਜਾਈਏ, ਹੁਣ ਤੇ ਠੰਡਾ ਮੌਸਮ ਹੋ ਗਿਆਂ। ਜੋ ਸ਼ੋਪਿੰਗ ਵਗ਼ੈਰਾ ਕਰਨੀਂ ਕਰਕੇ ਆ ਜਓ।
ਹਾਂ ਉਹ ਨਾ ਸਵੇਰੇ ਤੇ ਨਿਕਲ਼ਿਆ ਨੀਂ ਜਾਂਦਾ ਗਰਮੀਂ ਦੇ ਵਿੱਚ ਜੀਹਦਾ ਕਰਕੇ ਸ਼ਾਮ ਨੂੰ ਥੋੜਾਂ ਜਿਹਾਂ ਠੰਡਾ ਵਿਹਲਾ ਹੁੰਦਾਂ ਤੇ ਬੰਦਾਂ ਨਿਕਲ਼ ਜਾਂਦਾ ਏਂ, ਲੈਣ ਵਾਸਤੇ ਸਮਾਂਨ।
ਤਾਂ ਮੈਂ ਗਈਂ ਸੀ ਬਜ਼ਾਰ।
ਹੂੰ -ਹੂੰ- ਹੂੰ, ਹੂੰ-ਹੂੰ ਤੇ ਤੁਸੀਂ ਅਗਰ ਜਿਵੇਂ ਕੋਸਮੈਟ -ਟਿਕ ਦਾ ਸਮਾਂਨ ਮੰਗਵਾਉਣਾ ਹੁੰਦਾਂ, ਉਹ ਕਿੱਥੋਂ ਮੰਗਵਾਉਂਦੇ ਓ, ਉਹ ਵੀ ਔਨਲਾਈਨ ਜਾਂ ਤੁਸੀਂ ਔਫਲਾਈਨ ਹੀ ਕਰਦੇ ਓ।
ਨਹੀਂ ਉਹ ਮੈਂ ਔਫਲਾਇਨ ਕਰਦੀਂ ਆ।
ਔਫਲਾਈਨ ਅੱਛਾ- ਅੱਛਾ ਨਹੀਂ ਕਈ ਵਾਰੀਂ ਕਾਫ਼ੀ ਡਿਸਕਾਉਂਟ ਲੱਗਾਂ ਹੁੰਦਾ ਨਾ। ਚੀਜ਼ਾਂ ਤੇ ਕੀ ਬੰਦਾਂ ਚਲੋਂ ਕਹਿੰਦਾਂ ਕਿ ਚਲੋ ਆਨਲਾਈਨ ਮੰਗਵਾ ਲੈਨੇਂ ਆ।
ਮੈਂ ਨਹੀਂ ਜ਼ਿਆਦਾ ਕਾਸਮੈਟਿਕ ਦਾ ਮੈਂ ਦੁਕਾਨ ਤੇ ਲੈਂਦੀ ਹਾਂ ਸ਼ਾਬ ਵਗ਼ੈਰਾ।
ਅੱਛਾ ਚਲਾ ਦਾ ਸਾਹਮਣੇ ਦੇਖ ਕੇ ਕੀ ਚੀਜ਼ ਲੈਂਣੀ ਚਾਹੀਂਦੀ।
ਹਾਂਜੀ।
ਅੱਛਾ -ਅੱਛਾ ਠੀਕ ਹੈਂ, ਆਪਣੀਂ -ਆਪਣੀਂ ਹਰ ਕਿਸ਼ੇ ਦੀ ਆਪ ਚਾਇਸ ਹੁੰਦੀ ਕੋਈ ਔਫਲਾਈਨ ਲੈਂਦਾ। ਕੋਈ ਔਫਲਾਈਨ ਲੈਂਦਾ ਕੋਈ ਔਨਲਾਈਨ।
ਕੋਈ ਨੀ ਕਰਾਏ ਦਾ ਆਪਣਾਂ -ਆਪਣਾਂ, ਮੈਂ ਤਾਂਹੀ ਪੁੱਛ ਦੇ ਆ।
ਦੁਕਾਨ ਦੇ ਵਿੱਚ ਸਾਨੂੰ ਏਨਾਂ ਡਿਸਕਾਉਂਟ ਨੀ ਮਿਲਦਾ, ਜਿੰਨਾਂ ਔਨਲਾਈਨ ਦੇ ਵਿੱਚ ਡਿਸਕਾਉਂਟ ਮਿਲ਼ ਜਾਂਦਾ ਨਾਂ ਡਿਸਕਾਉਂਟ ਹਾਂ, ਹੂੰ ਔਫਲਾਈਨ ਦੇ ਵਿੱਚ ਡਿਸ -ਕਾਉਟ ਸਾਨੂੰ ਮਿਲ਼ਦਾ ਹੀ ਨੀਂ ਬਿਲਕੁੱਲ ਵੀ, ਔਨਲਾਈਨ ਦੇ ਵਿ ਚ ਡਿਸਕਾਉਂਟ ਮਿਲ਼ ਜਾਂਦਾ, ਹਰ ਚੀਜ਼ ਤੇ ਡਿਸਕਾਊਂਟ ਆ ਕੱਪੜਾਂ ਹੋ ਜਾਏਂ, ਕਾਸਮੈਟਿਕ ਦਾ ਸ ਸਮਾਨ ਹੋ ਜਾਏਂ।
ਕਿਚਨ ਦਾ ਸਮਾਨ ਵਗ਼ੈਰਾ ਹੂੰ ਮੈਂ ਕਿਹਾਂ ਚਲੋਂ। ਪੁੱਛਦੇ ਆ ਮੈਰਿਜ ਦੇ ਤੇ ਮੱਤਲਬ ਕੱਪੜੇ ਵਗ਼ੈਰਾ ਜ਼ਿਆਦਾ ਦੇਖੋਂ ਲੈਣੇ ਚਾਹੀਦੇ ਨੇ।
ਹਾਂ, ਨਹੀਂ ਹੋ ਸਕੇ ਤੇ ਆਈਏਂ। ਮੈਂ ਤੇ ਇਹੀ ਪ੍ਰੈਫਰ ਕਰਦੀਂ ਕਿ ਔਫਲਾਈਨ ਹੀ ਲਓ ਕੱਪੜੇ ਕਿਉਂਕਿ ਔਨਲਾਈਨ
ਭਾਵੇਂ ਵਧੀਆਂ ਨਾ ਆਪਣੇ ਹੱਥ ਨਾਲ ਆਪਣੇ ਅਖੀਆਂ ਨਾਲ਼ ਦੇਖ ਕੇ ਚੀਜ਼ ਵਧੀਆਂ ਹੁੰਦੀ ਏਂ, ਨਾਲ਼ੇ ਪਤਾਂ ਚੱਲ ਜਾਂਦਾ ਕੱਪੜਾ ਵਗ਼ੈਰਾ ਕੀ ਹੈ ਕੀ
ਹੂੰ, ਨਹੀਂ ਕਈ ਵਾਰੀਂ ਬੱਚਿਆਂ ਦੀ ਚੀਜ਼ਾਂ ਮੰਗਵਾਓ ਨਾ ਜਿਵੇਂ ਬੱਚੇ ਦੇ ਛੋਟੇ ਮੋਟੇ ਟੋਇਜ। ਮੰਗਵਾ ਲੋ ਜਾਂ ਕੁੱਛ ਮੰਨ ਲੋ ਉਹ ਅੱਛੇ ਆ ਜਾਂਦੇ ਚੀਜ਼ਾਂ, ਉਹ ਚੀਜ਼ਾਂ ਅੱਛੀਆਂ ਮੰਗਵਾ ਲੈ ਹਾਂ ਉਹ ਚੀਜ਼ਾਂ ਅੱਛੀਆਂ ਆ ਜਾਂਦੀਆਂ ਕੋਈ ਸਟੇਸ਼ਨਰੀ ਦਾ ਸਮਾਨ ਹੋ ਜਏ ਹਾਂ ਕੋਈ ਸਟੇਸ਼ਨਰੀ ਦਾ ਹੋ ਗਿਆ ਜਾਂ ਕੋਈ ਕਿਚਨ ਰਸੋਈ ਨਾਲ ਰਿਲੇਟੇਡ ਹੋ ਗਿਆ ਸਮਾਨ ਬਾਥਰੂਮ ਨਾਲ ਰਿਲੇਟ ਰਿਲੇਟਡ ਹੋ ਗਿਆ ਸਮਾਨ ਕੁਛ ਵੀ ਹੋ ਜੇ ਉਹ ਚੀਜ਼ਾਂ ਫਿਰ ਹਾਂ ਪਲਾਸਟਿਕ ਦਾ ਸਮਾਨ ਅੱਛਾ ਮਿਲ ਜਾਂਦਾ ਹੈ ਬੱਚੇ ਦੇ ਟੋਆਇਜ਼ ਅੱਛੇ ਮਿਲ ਜਾਂਦੇ ਬਸ ਐਹੀ ਕੱਪੜਾ ਅੱਛਾ ਨੀ ਨਿਕਲਦਾ ਬਾਕੀ ਤੇ ਚੀਜ਼
ਹਾਂਜੀ ਬਸ ਨਹੀਂ ਬਾਕੀ ਬਹੁਤ ਚ ਆਉ ਆਨਲਾਈਨ ਮੀਸ਼ੋ ਵਗੈਰਾ ਤੇ ਵਧੀਆ ਆਉਦਾ
ਪੀ ਲਈ ਚਾਹ
ਬਾਕੀ ਤਾਂ ਵਧੀਆ ਸੀਗਾ ਸਾਰੀਆਂ ਦੀ ਜੋ ਮਰਜ਼ ਹੋ ਥੋੜਾ ਕੱਪੜੇ ਦਾ ਹੀ ਪੰਗਾ ਪੈਂਦਾ ਬਸ
ਹਾਂਜੀ ਹਾਂਜੀ ਉਹ ਫੈਬਰਿਕ ਤੇ ਤੁਹਾਨੂੰ ਦੇਖ ਦੇਖ ਕੇ ਲੈਣਾ ਚਾਹੀਦਾ ਹੈ ਚੀਜ਼ ਨਾ ਹੂੰ
ਫਿਰ ਮੈਂ ਕਿਹਾ ਚਲੋ
ਹੂੰ
ਥੋੜ੍ਹੀ ਬਹੁਤ ਸਲਾਹ ਲੈਣੀ ਚਾਹੀਦੀ ਕਿਸੇ ਵੱਲੋਂ
ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਸਹੀ ਗੱਲ ਏ
ਤੇ ਏ ਵੀ ਕਰਦਾ
ਨਹੀਂ ਕਰਦਾ ਕੰਮ ਹਾਂ ਸਹੀ ਹੈ ਮੈਂ ਪਿੱਛੇ ਮੰਗਵਾਏ ਸੀ ਹਾਂ ਇੱਕ ਐਪ ਤੋਂ ਮੰਗਵਾਈ ਸੀ ਮੈਂ ਆਪਣੇ ਵਾਸਤੇ ਕੁੜਤੀ ਮੰਗਵਾਈ ਸੀ ਮੇ ਮੈਂ ਦੇਖਣ ਚ ਤੇ ਬੜੀ ਅੱਛੀ ਲੱਗ ਰਹੀ ਸੀ ਕੁੜਤੀ ਮੈਂ ਕਿਹਾ ਚਲ ਮੰਗਵਾ ਲੈਂਦੇ ਆ ਮੈਂ ਐਕਸਲ ਸਾਈਜ਼ ਮੰਗਵਾਇਆ ਸੀ ਤੇ ਆਇਆ ਮੈਨੂੰ ਸਮੋਲ ਸਾਈਜ਼ ਭੇਜ ਦਿੱਤਾ ਉਹਨਾਂ ਨੇ ਬਿਲਕੁਲ ਹੀ ਸਮਾਲ ਸਾਈਜ਼ ਭੇਜ ਦਿੱਤਾ ਉਹ ਵੈਸੇ ਵੀ ਦਸ ਦਿਨ ਦੇ ਵਿੱਚ ਟਾਈਮ ਹਾਂ ਟਾਈਮਿੰਗ ਵੀ ਸੀ ਵਿੱਚ ਦਸ ਦਿਨ ਦੀ ਹੀਗੀ ਸੀ ਦਸ ਦਿਨ ਬਾਅਦ ਆਇਆ ਕੱਪੜਾ ਵੀ ਉਸ ਤੋਂ ਬਾਅਦ ਉਹ ਆਇਆ ਵੀ ਤੇ ਸਾਈਜ਼ ਗਲਤ ਆ ਗਿਆ ਉਹਨੂੰ ਚੇਂਜ ਕੀ ਕਰਵਾਵਾਂਗੇ ਮੈਂ ਫਿਰ ਏਹਿ ਕੀ ਚੱਲ ਹਾਂ ਮੰਗਵਾਣਾ ਹੀ ਨੀ ਉਸ ਤੋਂ ਬਾਅਦ ਕੱਪੜਾ ਤੇ ਮੈਂ ਮਾਂ ਨੂੰ ਮਨਾ ਕਰ ਮੰਗਵਾਉਣਾ ਹੀ ਕੱਪੜਾ
ਹੋਰ ਆਪਣਾ ਏਥੋਂ ਲੇਗਾ ਉਰੇ
ਹਾਂਜੀ ਹਾਂਜੀ ਹਾਂਜੀ ਹਾਂ, ਬੱਚਿਆਂ ਦੀ ਚੀਜ਼ਾਂ ਠੀਕ ਏ ਬੱਚਿਆਂ ਦੀ ਚੀਜ਼ਾਂ ਠੀਕ ਨਿਕਲਦੀਆਂ, ਅੱਛੀਆ ਨੇ ਨਿਕਲ ਜਾਂਦੀਆਂ ਬੱਚਿਆਂ ਦੀ ਨਾ। ਹਾਂ ਬੱਚੇ ਵਗੈਰਾ, ਬੱਚੇ ਅੱਜ ਕੱਲ ਵੇਖ ਦੇ ਆ ਨਾ ਫੋਨ ਵਿੱਚ ਫੇਰ ਬੋਲਦੇ ਨੇ, ਮੰਮਾ ਏ ਲੈਣਾ, ਉਹ ਲੈਣਾ, ਉਹ ਲੈਣਾ
ਹਾਂਜੀ, ਬੱਚੇ ਬਹੁਤ ਉਹ ਕਰਦੇ ਨੇ ਅੱਜ ਕੱਲ੍ਹ ਆਪ ਇਹ ਚੀਜ਼ਾਂ ਲੈਣੀਆਂ ਦੇਖ ਕੇ ਕੀ ਲੈਣਾ ਕੀ ਨਹੀਂ ਲੈਣਾ ਫੋਨ ਖੋਲ ਕੇ ਬੈ ਜਾਏਗੇ ਮੰਮਾ ਐ ਵ ਟੋਆਏ ਲੈਣਾ ਉਹ ਟੋਆਏ ਲੈਣਾ ਐ ਵਾਲੀ ਲੈਣੀ ਉਹ ਵਾਲੀ ਲੈਣੀ ਆ
ਹਾਂ ਉਹ ਜੋ ਵੇਖਦੇ ਆ ਨਾ ਫਿਰ ਸਾਹਮਣੇ ਫਿਰ ਕਹਿ ਦਿੰਦੇ ਨੇ ਮੈਂ ਇਹ ਲੈਣਾ ਮੈਂ ਉਹ ਲੈਣਾ
ਤੇ ਬਾਜ਼ਾਰ ਜਾਣ ਬਾਜ਼ਾਰ ਵੀ ਉਹੀ ਹਾਲ ਹੁੰਦਾ ਇਹਨਾਂ ਦਾ
ਹਾਂਜੀ ਹਾਂਜੀ ਉਹ ਬਸ ਉਹ ਬੱਚੇ ਬਾਜ਼ਾਰ ਲੈਦੇ ਬੱਚੇ ਨਿਕਲਦੇ ਸਾਰ ਹੀ ਪਹਿਲੇ ਹੀ ਸ਼ਰਤਾਂ ਲੱਗੀਆਂ ਸ਼ੁਰੂ ਹੋ ਜਾਦੀਆਂ ਮੈਂ ਤਾਂ ਬਸ
ਟੋਆਏ ਵਾਲੀ ਦੁਕਾਨ ਤੇ ਫੇਰ ਜਾ ਕੇ ਉਥੋਂ ਦੀ ਪਹਿਲੇ ਲਵੋ ਫੇਰ ਬਾਕੀ ਤਾਂ
ਹਾਂ ਅਸੀਂ ਇਸ ਤਰ੍ਹਾਂ ਨੀ ਤੁਹਾੜੇ ਨਾਲ ਜਾਵਾਂਗੇ ਤੁਸੀਂ ਸਾਨੂੰ ਏਹ ਲੈ ਕੇ ਦਉਗੇ ਤਾਂ ਅਸੀਂ ਜਾਵਾਂਗੇ ਨੀ ਤੇ ਅਸੀਂ ਜਾਣਾ ਹੀ ਨਹੀਂ ਹਾਂ ਪਹਿਲੇ ਸ਼ਰਤਾਂ ਲਾ ਕੇ ਘਰੋਂ ਜਾਂਦੇ ਨੇ ਹਾਂ ਪਹਿਲੇ ਗਲੋ ਸ਼ਰਤਾਂ ਲਗਾ ਕੇ ਜਾਂਦੇ ਨੇ
ਹਾਂਜੀ
ਹਮ
ਹਾਂ ਵਧੀਆ ਤੁਹਾਡੇ ਬੱਚੇ ਛੋਟੇ ਹੈ
ਹਾਂਜੀ ਹਾਂਜੀ
ਮੇਰਾ ਵੀ ਛੋਟੂ ਹੁਣੇ ਸਵਾਇਆ ਜਨੂੰ ਤੇ ਫੇਰ ਮੈਂ ਆਈ ਹਾਂ
ਹਮ ਉਹੀ ਨਾ
ਵੀ ਬਹੁਤ ਤੰਗ ਕਰਦੇ ਨੇ
ਹਾਂ ਬੱਚੀ ਹੋਈ ਨਾ ਹੋਈ ਜੋ ਵੇਖਦੇ ਉਹ ਲੈਣਾ ਸ਼ੁਰੂ ਕਰ ਦੇਣਗੇ ਐਹ ਲੈਣਾ ਉਹ ਲੈਣਾ ਉਹ ਲੈ ਸਕੂਲ ਜਾਣਾ ਨੀ ਅਜੇ ਇਹਨਾਂ ਨੇ, ਸਕੂਲ ਧਿਆਨ ਸਾਰਾ ਇਹਦੇ ਵਿੱਚ ਲਗਾ ਰਹਿੰਦਾ ਫੋਨ ਦੇ ਵਿੱਚ ਹੀ, ਫੋਨ ਦੇ ਵਿੱਚ ਦੇਖਦੇ ਨੇ ਟੋਇਸ ਦੇੇਖਦੇ ਨੇ ਜਿਵੇਂ- ਜਿਵੇਂ ਦੇ ਖਿਡੋਣੇ ਵੇਖਦੇ ਨੇ ਉਹਦੇ ਨਾਲ
ਯੂਟਿਊਬ 'ਚ ਦੇਖੀ ਜਾਂਦੇ ਨੇ ਉਹ ਟੋਏ ਮੰਗੀ ਜਾਂਦੇ ਨੇਲ ਟੋਏ ਜਾਂ ਲੈਣਾ ਮੈਂ ਵੀ ਲੈਣਾ ਹਾਂ ਉਹ ਵਾਲਾ ਲੈਣਾ ਸੇਮ ਲੈਣਾ ਫੇਰ ਸੇਮ ਦੀ ਵੀ ਮਾਣ ਹੁੰਦੀ
ਕੁਲਵਿੰਦਰ ਡਿਮਾਂਡ ਹੁੰਦੀ ਏ ਨਾ ਸੇਮ ਕਿੱਥੋਂ ਮਿਲੇਗਾ ਉਹੀ ਨਾ, ਫੇਰ ਉਨੀ ਇਕੀ ਦਾਂ ਤੇ ਫ਼ਰਕ ਪੈਂਦਾ ਹੀ ਪੈਂਦਾ ਚੀਜ਼ ਨੂੰ
ਹਾਂਜੀ ਕਿਸੇ ਟਾਈਮ ਨਹੀਂ ਵੀ ਮਿਲਦੇ ਫਿਰ ਅਸੀ ਟੋਇਸ ਵਗੈਰਾ ਦੇ ਵਿੱਚ ਗੱਡੀਆਂ ਵਗੈਰਾ ਦੇਖ ਲੈਂਦੇ ਨੇ ਫੇਰ ਸੇਮ ਮਿਲ ਸ਼ੋਪ ਵਗੈਰਾ ਤੇ ਜਾਓ ਫੇਰ ਉਹ ਬਸ ਉਹੀ ਬਸ ਸਾਰਾ ਦਿਨ ਤੁਸੀਂ ਨੀ ਲੈਣਾ ਕੁਛ, ਮੈਂ ਤੁਹਾਨੂੰ ਨੀ ਲੈਣ ਦੇਣਾ
ਹਾਂ ਚਲੋ ਹਾਂ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਸਸ੍ਰੀ ਅਕਾਲ
ਸੱਸਰੀ ਕਾਲ